ਕੁ
ਹਾਂਜੀ।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
ਕਿਵੇਂ ਹੋ ਤੁਸੀਂ?
ਬਸ ਵਧੀਆ, ਕੀ ਗੱਲ ਅੱਜ ਤਾਂ ਮੋਬਾਇਲ ਵਿੱਚ ਇੰਨਾ ਖੁਬੇਿਆ। ਕਿ ਆਲੇ- ਦੁਆਲੇ ਦਾ ਕੋਈ ਹੋਸ਼ ਹੀ ਨਹੀਂ ਹੈ। ਮੈਂ ਦੋ ਵਾਰ ਆਵਾਜ਼ ਮਾਰੀ ਤੁਹਾਨੂੰ।
ਸਤਿ ਸ਼੍ਰੀ ਅਕਾਲ। ਮਾਫ਼ ਕਰਨਾ ਯਾਰ ਮੈਂ ਅਸਲ ਵਿੱਚ ਫ਼ੋਨ 'ਤੇ ਇੱਕ ਜ਼ਰੂਰੀ ਈਮੇਲ ਦੇਖ ਰਹੀ ਸੀ। ਤੇ ਨਾਲ ਹੀ ਦਫ਼ਤਰ ਦਾ ਕੁੱਝ ਕੰਮ ਕਰ ਰਹੀ ਸੀ। ਪਤਾ ਹੀ ਨਹੀਂ ਲੱਗਿਆ ਤੂੰ ਕਦੋਂ ਆਇਆ।
ਕੋਈ ਗੱਲ ਨਹੀਂ ਯਾਰ, ਪਰ ਅੱਜ ਕੱਲ ਮੈਂ ਦੇਖ ਰਿਹਾ ਕਿ ਹਰ ਕੋਈ ਚਾਹੇ ਬੱਚਾ ਹੋਵੇ, ਚਾਹੇ ਬਜ਼ੁਰਗ ਬਸ ਇਹ ਛੁਟੀ ਦੀ ਸਕਰੀਨ ਦੇ ਨਾਲ ਹੀ ਚਿਪਕਿਆ ਪਿਆ ਹੁੰਦਾ ਹੈ। ਕਦੇ -ਕਦੇ ਤਾਂ ਲੱਗਦਾ ਕਿ ਇਸ ਮੋਬਾਇਲ ਨੇ ਸਾਡੇ ਆਪਸੀ ਰਿਸ਼ 'ਤੇ ਹੀ ਖਤਮ ਕਰ ਦਿੱਤੇ ਨੇ।
ਤੇਰੀ ਗੱਲ ਵਿੱਚ ਸੱਚਾਈ ਤਾਂ ਹੈ। ਪਰ ਜੇ ਦੂਜੇ ਪਾਸੇ ਦੇਖੀਏ ਤਾਂ ਮੋਬਾਇਲ ਫੋਨ ਨੇ ਸਾਡੀ ਜ਼ਿੰਦਗੀ ਨੂੰ ਕਿੰਨਾ ਸੌਖਾ ਅਤੇ ਤੇਜ਼ ਬਣਾ ਦਿੱਤਾ। ਅੱਜ ਅਸੀਂ ਘਰ ਬੈਠੇ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਬੈਠੇ ਇ ਇਨਸਾਨ ਨਾਲ ਵੀਡੀਓ ਕਾਲ ਤੇ ਇਸ ਤਰ੍ਹਾਂ ਗੱਲ ਕਰ ਸਕਦੇ ਹਾ। ਜਿਵੇਂ ਉਹ ਸਾਡੇ ਸਾਹਮਣੇ ਬੈਠਾ ਹੋਵੇ।
ਹਾਂ। ਯਾਰ, ਸੰਚਾਰ ਦੇ ਮਾਮਲੇ ਵਿੱਚ ਤਾਂ ਇਸਨੇ ਕ੍ਰਾਂਤੀ ਲਿਆ ਲਿਆ ਦਿੱਤੀ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਹੈ। ਪਰ ਕਿਤੇ ਨੂੰ ਨਹੀਂ ਲੱਗਦਾ ਇਸ ਦੀ ਸਹੂਲਤ ਦੇ ਅਸੀਂ ਬਹੁਤ ਭਾਰੀ ਕੀਮਤ ਚੁਕਾ ਰਹੇ ਹਾਂ। ਪਰ ਜਦ ਤੂੰ ਦੇਖ ਪਹਿਲਾਂ ਜਦੋਂ ਚਾਰ ਦੋਸਤ ਜਾਂ ਪਰਿਵਾਰ ਦੇ ਜੀ ਕੱਠੇ ਇਕੱਠੇ ਬੈਠਦੇ ਸੀ। ਤਾਂ ਦੁੱਖ- ਸੁੱਖ ਸਾਂਝੇ ਕਰਦੇ ਸੀ਼। ਜ ਹੁਣ ਜਦ ਚਾਰ ਜੀ ਇਕੱਠੇ ਬੈਠਦੇ ਹਨ। ਤਾਂ ਚਾਰੋਂ ਆਪਣੇ- ਆਪਣੇ ਫੋਨ ਚਲਾ ਰਹੇ ਹੁੰਦੇ ਹਨ਼। ਸਰੀਰਕ ਤੌਰ 'ਤੇ ਇਕੱਠੇ ਹੋ ਕੇ ਵੀ ਮਾਨਸਿਕ ਤੌਰ 'ਤੇ ਦੂਰ ਹੋ ਚੁੱਕੇ ਹਾਂ। ਆਪਾਂ ਸਾਰੇ।
ਬਿਲਕੁਲ। ਇਸਨੂੰ ਡਿਜੀਟਲ ਦੂਰੀ ਕਹਿੰਦੇ ਨੇ। ਪਰ ਇੱਕ ਕਸੂਰ ਮੋਬਾਇਲ ਤਕਨੀਰ ਦਾ ਨਹੀਂ ਹੈ। ਬਲਕਿ ਸਾਡੀ ਵਰਤੋਂ ਦਾ ਹੈ। ਮੋਬਾਇਲ ਤਾਂ ਸਿਰਫ ਸਾਧਨ ਹੈ ਨਾ ਇਹ ਸਾਡੇ 'ਤੇ ਨਿਰਭਰ ਕਰਦਾ ਕਿ ਅਸੀਂ ਇਸ ਦੀ ਵਰਤੋਂ ਕਿਵੇਂ ਕਰਨੀ ਹੈ। ਜੇਕਰ ਅਸੀਂ ਇਸ ਦੀ ਵਰਤੋਂ ਕੰਮ ਪੜ੍ਹਾਈ ਤੇ ਜਾਣਕਾਰੀ ਲਈ ਕਰੀਏ ਤਾਂ ਇਹ ਬਹੁਤ ਵੱਡਾ ਵਰਦਾਨ ਹੈ਼। ਅੱਜ ਕੱਲ੍ਹ ਵਿਦਿਆਰਥੀ ਇੰਟਰਨੈਟ ਰਾਹੀਂ ਘਰ ਬੈਠੇ, ਦੁਨੀਆਂ ਦੇ ਸਭ ਤੋਂ ਵਧੀਆ ਅਧਿਆਪਕ ਤੋਂ ਪੜ੍ਹ ਸਕ ਦੇ ਨੇ।
ਪੜ੍ਹਾਈ ਵਾਲੀ ਗੱਲ ਤਾਂ ਠੀਕ ਹੈ। ਪਰ ਅੱਜ ਕੱਲ੍ਹ ਦੇ ਬੱਚਿਆਂ ਨੂੰ ਦੇਖ ਉਹ ਪੜ੍ਹਾਈ ਘੱਟ ਅਤੇ ਮੋਬਾਇਲ ਗੇਮਾਂ ਵੱਧ ਖੇਡਦੇ ਨੇ। ਜਾਂ ਸੋਸ਼ਲ ਮੀਡੀਆ ਅਤੇ ਹੋਰ ਐਪ ਚਲਾਈ ਜਾਂਦੇ ਨੇ, ਵੀਡੀਓ ਦੇਖੀ ਜਾਂਦੇ ਨੇ। ਛੋਟੇ -ਛੋਟੇ ਬੱਚਿਆਂ ਨੂੰ ਜੱਦ ਤੱਕ ਮੋਬਾਈਲ ਜਾਂ ਕੋਈ ਕਾਰਟੂਨ ਨਾ ਲੱਗਾ ਕੇ ਦੋਉ ਤਾਂ ਰੋਟੀ ਨਹੀਂ ਖਾਂਦੇ। ਇਸ ਨਾਲ ਉਹਨਾਂ ਦੀਆਂ ਅੱਖਾਂ ਤੇ ਮਾਨਸਿਕ ਮਾਨਸਿਕ ਵਿਕਾਸ ਤਾਂ ਮੈਨੂੰ ਲੱਗਦਾ ਬਹੁਤ ਦੂਰ ਹੋ ਗਿਆ ਤੇ ਬੁਰਾ ਅਸਰ ਪੈ ਰਿਹਾ ਉਹਨਾਂ ਤੇ। ਹਾਂ ਬੱਚਿਆਂ ਨੇ ਬਾਹਰ ਗਰਾਊਂਡ ਵਿੱਚ ਤਾਂ ਖੇਡਣਾ ਹੀ ਬੰਦ ਕਰ ਦਿੱਤਾ।
ਇਸ ਮਾਮਲੇ ਵਿੱਚ ਮੈਂ ਤੇਰੀ ਗੱਲ ਨਾਲ ਸੌ ਗੁਣਾ ਫੀਸ ਦੀ, ਸੌ ਗੁਣਾ ਸਹਿਮਤ ਆ। ਬੱਚਿਆਂ ਵਿੱਚ ਮੋਬਾਇਲ ਦੀ ਲੱਤ ਇੱਕ ਗੰਭੀਰ ਸਮੱਸਿਆਂ ਬਣ ਚੁੱਕੀ ਹੈ ਪਰ ਇੱਕ ਤੇ ਮਾਪਿਆਂ ਦੀ ਵੀ ਜਿੰਮੇਵਾਰੀ ਬਣਦੀ ਹੈ ਅਸੀਂ ਖੁਦ ਬੱਚਿਆਂ ਨੂੰ ਖਹਿੜ ਛਡਾਉਣ ਲਈ ਫੋਨ ਫੜਾ ਦਿੰਨੇ ਹਾਂ। ਜੇ ਕਿਸੀ ਬੱਚੇ ਨੇ ਕਿਸ ਸਮਾਂ ਸੀਮਾ ਤੈਅ ਕਰੀਏ ਤਾਂ ਉਹਨਾਂ ਨੂੰ ਬਾਹਰ ਖੇਡਣ ਲਈ ਪ੍ਰੇਰਿਤ ਕਰੀਏ ਤਾਂ ਇਹ ਸਮੱਸਿਆਂ ਨੂੰ ਕਾਬੂ ਵਿੱਚ ਵੀ ਕੀਤਾ ਜਾ ਸਕਦਾ ਹੈ।
ਇਹ ਤਾਂ ਤੂੰ ਚੱਲ ਸਹੀ ਕਹਿ ਰਿਹਾ ਆ। ਪਰ ਬੱਚਿਆਂ ਦੀ ਗੱਲ ਤਾਂ ਪਾਸੇ ਰਹੀ ਪਰ ਵੱਡਿਆਂ ਦਾ ਕੀ ਹਾਲ ਅੱਜ ਕੱਲ ਦੇ ਲੋਕ ਸਵੇਰੇ ਉੱਠਦੇ ਨੇ ਸਭ ਤੋਂ ਪਹਿਲਾਂ ਰੱਬ ਦਾ ਲਿਆ ਨਾਮ ਲੈਣ ਦੀ ਬਜਾਏ ਮੋਬਾਇਲ ਫੋਨ ਤੇ ਨੋਟੀਫਿਕੇਸ਼ਨ ਚੈੱਕ ਕਰਦੇ ਨੇ ਰਾਤ ਨੂੰ ਦੇਰ ਨਾਲ ਦੇਰ ਤੱਕ ਫ਼ੋਨ ਚਲਾਉਂਦੇ ਨੇ। ਤੇ ਲੋਕਾਂ ਦੀ ਨੀਂਦ ਖ਼ਰਾਬ ਹੋਈ ਪਈ ਆ ਜਿਸ ਨਾਲ ਚਿੜਚਿੜਾਪਨ। ਤਨਾਂਅ ਤੇ ਡਿਪਰੈਸ਼ਨ ਵਰਗੀਆਂ ਬਿਮਾਰੀਆਂ ਬਹੁਤ ਵੱਧ ਰਹੀਆਂ ਨੇ। ਮੈਂ ਕਈ ਵਾਰ ਸੋਚਦਾ ਕਿ ਅਸੀਂ ਮੋਬਾਇਲ ਦੇ ਮਾਲਕ ਆ ਜਾਂ ਮੋਬਾਇਲ ਸਾਡਾ ਮਾਲਕ ਬਣ ਗਿਆ।
ਸਵਾਲ ਤਾਂ ਬਹੁਤ ਡੂੰਘਾ ਪੁੱਛਿਆ ਤੂੰ ਅਸਲ ਵਿੱਚ ਅਸੀਂ ਇਸਦੇ ਗੁਲਾਮ ਬਣਦੇ ਜਾ ਰਹੇ ਆ ਇਹਦਾ ਕਾਰਨ ਸੋਸ਼ ਸੋਸ਼ਲ ਮੀਡੀਆ ਐਲਗੋ ਇਦਮ ਨੇ ਜੋ ਇਸ ਤਰ੍ਹਾਂ ਬਣਾਇਆ ਹੀ ਗਿਆ ਐ, ਕਿ ਬੰਦਾ ਹਰ ਵਾਰ ਵੀਡੀਓ ਦੇਖਣੀ ਸ਼ੁਰੂ ਕਰੇ ਤਾਂ ਘੰਟਿਆਂ ਵੱਦੀ ਦੇੇਖਦਾ ਹੀ ਰਹੇ ਪਰ ਸਾਨੂੰ ਖੁਦ ਨੂੰ ਡਿਜ਼ੀਟਲ ਡਿਟੋਕਸ ਕਹਿਣਾ ਸਿੱਖਣਾ ਪਵੇਗਾ। ਦਿਨ ਵਿੱਚ ਕੁੱਝ ਘੰਟੇ ਅਜਿਹੇ ਹੋਣੇ ਚਾਹੀਦੇ ਨੇ ਜਦੋਂ ਫੋਨ ਬਿਲਕੁਲ ਦੂਰ ਹੋਵੇ ਖਾਸ ਕਰਕੇ ਰੋਟੀ ਰੋਟੀ ਖਾਂਦੇ ਸਮੇਂ ਤੇ ਸੌਣ ਤੋਂ ਇੱਕ ਘੰਟਾ ਪਹਿਲਾਂ।
ਹਾਂ ਯਾਰ ਇਹ ਤਾਂ ਤੂੰ ਬਿਲਕੁਲ ਸਹੀ ਕਿਹਾ ਵੈਸੇ ਵੀ ਗੱਲ ਮੰਨਣੀ ਪਵੇਗੀ ਮੋਬਾਇਲ ਦੇ ਕੱਲ ਹੁਣ ਬੈਂਕਾਂ ਦੀ ਲੰਬੀ ਲਾਈਨਾਂ ਵਿੱਚ ਖੜਨ ਤੋਂ ਜਾਨ ਛੁੱਟ ਗਈ ਹੈ। ਭਾਵੇਂ ਬਿਜਲੀ ਦਾ ਬਿੱਲ ਹੋਵੇ ਪਾਣੀ ਦਾ ਬਿੱਲ ਹੋਵੇਂ ਜਾਂ ਪੈਸੇ ਟਰਾਂਸਫਰ ਕਰਨੇ ਹੋਣ ਤਾਂ ਇਹ ਫੋਨ ਤੋਂ ਆਪਾਂ ਕੰਮ ਮਿੰਟਾਂ ਨਾਲ ਹੀ ਕਰ ਸਕਦੇ ਆ ਮਿੰਟਾਂ ਤਾਂ ਛੱਡ ਆਪਾਂ ਸਕਿੰਟਾਂ ਵਿੱਚ ਹੀ ਕਰ ਸਕਦੇ ਆ। ਮੇਰੀ ਜੇਬ ਵਿੱਚ ਹੁਣ ਜੇ ਨਕਦ ਪੈਸੇ ਕੈਸ਼ ਨਾ ਵੀ ਹੋਣ ਤਾਂ ਮੈਂ ਸਿਰਫ਼ ਮੋਬਾਈਲ ਹੋਣਾ ਚਾਹੀਦਾ। ਤਾਂ ਮੈਂ ਆਪਣੀ ਸਾਰੀ ਸ਼ੋਪਿੰਗ ਪੂਰੀ ਕਰ ਸਕਦਾ ਬਾਜ਼ਾਰ ਵਿੱਚ ਸਾਰੀ ਖਰੀਦ ਦਾਰੀ ਮੈਂ ਕਰ ਸਕਦਾ।
ਹਾਂ ਇਹ ਮੋਬਾਇਲ ਇਹ ਮੋਬਾਇਲ ਬੈਂਕਿੰਗ ਦਾ ਸਭ ਤੋਂ ਵੱਡਾ ਫਾਇਦਾ ਹੈ। ਇਸ ਤੋਂ ਇਲਾਵਾ ਸੁਰੱਖਿਆ ਦੇ ਲਿਆਜ਼ ਨਾਲ ਵੀ ਮੋਬਾਇਲ ਬਹੁਤ ਲਾਈਫ ਹੁੰਦੇ। ਜੇਕਰ ਕੋਈ ਮੁਸੀਬਤ ਵਿੱਚ ਹੋਵੇ ਕੋਈ ਹਾਦਸਾ ਹੋ ਜਾਵੇ ਜਾਂ ਦੇਰ ਰਾਤ ਨੂੰ ਕੋਈ ਇਕੱਲਾ ਸਫ਼ਰ ਕਰ ਰਿਹਾ ਹੋਵੇ। ਮੋਬਈਲ ਰਾਹੀਂ ਤੁਰੰਤ ਮਦਦ ਬੁਲਾਈ ਜਾ ਸਕਦੀ ਹੈ। ਪੁਲਿਸ ਐਬੂਲੈਂਸ ਜਾਂ ਪਰਿਵਾਰ ਨੂੰ ਆਪਣੀ ਲਾਈਵ ਲੋਕੇਸ਼ਨ ਭੇਜ ਕੇ ਸੁਰੱਖਿਅਤ ਰਿਹਾ ਜਾ ਸਕਦਾ ਹੈ। ਕਈ ਮਾਮਲਿਆਂ ਵਿੱਚ ਮੋਬਾਇਲ ਫੋਨ ਇਨਸਾਨ ਦੀ ਜਾਨ ਬਚਾਉਣ ਦਾ ਸਾਧਨ ਵੀ ਬਣਦਾ ਹੈ।
ਇਹ ਪੱਥ ਵੀ ਬੜਾ ਮਜ਼ਬੂਤ ਐ ਯਾਰ ਪਰ ਇਸਦੇ ਨਾਲ ਹੀ ਹਰ ਇੱਕ ਹੋਰ ਚੀਜ਼ਾਂ ਖ਼ਤਰਾ ਵੀ ਜੁੜਿਆ ਹੋਇਆ ਹੈ ਜਿਵੇਂ ਸਾਈਬਰ ਕ੍ਰਾਈਮ। ਤੇ ਫਰਜ਼ੀ ਖ਼ਬਰਾਂ ਅੱਜ ਕੱਲ ਮੋਬਾਈਲ ਤੇ ਇੱਕ ਛੋਟਾ ਜਿਹਾ ਲਿੰਕ ਆਉਂਦਾ ਹੈ ਜਿਸ ਲਈ ਜਿਸ ਤੇ ਆਪਾਂ ਖੋਲਦੇ ਆ। ਤਾਂ ਖਾਤਾ ਖਾਲੀ ਹੋ ਜਾਂਦਾ ਆਪਣਾ ਨਾਲੇ ਜਿਹੜੇ ਹੋਰ ਐਪ ਆਪਣੇ ਤੇ ਇੰਨੀਆਂ ਫਰਜੀ ਖ਼ਬਰਾਂ ਆਉਂਦੀਆਂ ਫਲਾਂਦੇ ਨੇ ਫੀਵਰ ਆਪਸੀ ਭਾਈਚਾਰਾ ਖ਼ਰਾਬ ਹੋਣ ਦਾ ਡਰ ਬਣਿਆ ਰਹਿੰਦਾ ਹੈ ਲੋਕ ਬਿਨਾਂ ਸੋਚੇ ਹਾਂਜੀ ਫਾਰਮਾਂ ਨੂੰ ਅੱਗੇ ਸ਼ੇਅਰ ਕਰਨ ਲੱਗ ਜਾਂਦੇ ਨੇ
ਹਾਂ ਯਾਰ ਸਮੱਸਿਆ ਇਹ ਤਾਂ ਹੈ ਤਕਨੀਕ ਤਾਂ ਬਹੁਤ ਤੇਜ਼ੀ ਨਾਲ ਵੱਧ ਗਈ ਹੈ। ਪਰ ਸਾਡੀ ਤਕਨੀਕੀ ਉਸ ਮੁਕਾਬਲੇ ਨਹੀਂ ਵੱਧੀ ਲੋਕਾਂ ਨੂੰ ਅਜੇ ਸਮਝ ਣੀ ਹੈ ਕਿ ਕਿਸ ਚੀਜ਼ ਤੇ ਭਰੋਸਾ ਕਰਨਾ ਹੈ ਤੇ ਕਿਸ ਤੇ ਨਹੀਂ ਸਾਨੂੰ ਕਿਸੇ ਵੀ ਅਣਜਾਣ ਲਿੰਕ ਤੇ ਕਲਿੱਕ ਨਈਂ ਕਰਨਾ ਚਾਹੀਦਾ ਤੇ ਨਾਂ ਈ ਆਪਣਾ ਓ ਟੀ ਪੀ ਕਿਸੇ ਨਾਲ ਸਾਂਝਾ ਕਰਨਾ ਚਾ ਹੀਦਾ ਤੇ ਰਹੀ ਗੱਲ ਖ਼ਬਰਾਂ ਦੀ ਤਾਂ ਜਦੋਂ ਕਿਸੇ ਦੇ ਭਰੋਸੇਯੋਗ ਸਰੋਤ ਤੋਂ ਪੁਸ਼ਟੀ ਨਾਂ ਹੋਵੇ ਖ਼ਬਰ ਨੂੰ ਅੱਗੇ ਨਈਂ ਭੇਜਣਾ ਚਾਹੀਦਾ।
ਹਾਂ ਯਾਰ ਏ ਤਾਂ ਤੂੰ ਸਹੀ ਕਿਹਾ ਵੈਸੇ ਯਾਰ ਮੈਨੂੰ ਵੀ ਦੱਸ ਤੂੰ ਆਪਣੇ ਮੋਬਾਇਲ ਵਿੱਚ ਸਭ ਤੋਂ ਵੱਧ ਕਿਹੜੀ, ਚੀਜ਼ ਚਲਾਉਣਾ ਏ ਕੰਮ ਤੋਂ ਇਲਾਵਾ
ਅਹ ਮੈਂ ਜ਼ਿਆਦਾਤਰ ਨਵੀਆਂ ਚੀਜ਼ਾਂ ਸਿੱਖਣ ਲਈ ਯੂਟਿਊਬ ਤੇ ਇਨਫੋਰਮੇਟਿਵ ਵੀਡੀਓਸ ਵੇਖਦੀ ਆਂ ਜਾਂ ਪੋਡਕਾਸਟ ਸੁਣਦੀ ਆਂ। ਇਹ ਤੋਂ ਇਲਾਵਾ ਜਦੋਂ ਕਦੇ ਮੈਂ ਸਫ਼ਰ ਕਰ ਰਹੀ ਹੋਵਾਂ ਤਾਂ ਮੈਪ ਵੀ ਬਹੁਤ ਵਧੀਆ ਵਰਤੋਂ ਕਰਦਾ ਐ। ਸੱਚ ਮੰਨੀ ਨਕਸ਼ੇ ਨੇ ਤਾਂ ਰਾਹ ਭੁੱਲਣ ਦਾ ਡਰ ਈ ਖ਼ਤਮ ਕਰ ਦਿੱਤਾ ਐ ਤੂੰ ਕਿਸੇ ਵੀ ਅੰਜਾਣ ਸ਼ਹਿਰ ਵਿੱਚ ਜਾਂ ਪਿੰਡ ਵਿੱਚ ਚਲਾ ਜਾਏ ਤੈਨੂੰ ਬਿਲਕੁਲ ਸਹੀ ਗਲੀ ਤੱਕ ਪਹੁੰਚਾ ਦਿੰਦਾ ਏ, ਘਰ ਤੱਕ ਵੀ ਪਹੁੰਚਾ ਦਿੰਦਾ।
ਹਾਂ ਯਾਰ, ਮੈ ਪ ਵਾਲੀ ਸਹੂਲਤ ਤਾਂ ਸਮੁੱਚੀ ਕਮਾਲ ਐ। ਮੈਂ ਖੁਦ ਕਈ ਵਾਰ ਇਸ ਦੀ ਮਦਦ ਨਾਲ ਨਵੀਂ ਥਾਵਾਂ ਤੇ ਬਿਨਾਂ ਕਿਸੇ ਨੂੰ ਪੁੱਛੇ ਪਹੁੰਚਿਆਂ, ਪਰ ਮੈਂ ਮੋਬਾਈਲ ਦੀ ਵਰਤੋਂ ਬੜੀ ਸੀਮਿਤ ਰੱਖਦਾ ਐ। ਅੱਜ ਮੈਂ ਅੱਜ ਵੀ ਖ਼ਬਰਾ ਲਈ ਸਵੇਰੇ ਅਖਬਾਰ ਨਈਂ ਪੜ੍ਹਦਾ ਕਿ ਅਹ ਅਖਬਾਰ ਪੜ੍ਹਨਾ ਪਸੰਦ ਕਰਦਾ। ਤੇ ਦੋਸਤਾਂ ਨਾਲ ਰ ਮਿਲ ਕੇ ਗੱਲਾਂ ਕਰਨਾ ਪਸੰਦ ਕਰਦਾ ਮੈਨੂੰ ਲੱਗਦਾ ਕਿ ਜੋ ਸਕੂਨ ਆਮੋ-ਸਾਹਮਣੇ ਬਹਿ ਕੇ ਖਾਣ-ਪੀਣ ਚ ਏ, ਉਹ ਇਮੂਜੀ ਭੇਜਣ ਚ ਨਈਂ ਐ।
ਤੇਰੀ ਗੱਲ ਤੇਰੀ ਪੁਰਾਣੇ ਖਿਆਲਾਂ ਵਾਲੀ ਗੱਲ ਬਹੁਤ ਪਿਆਰੀ ਐ ਤੇ ਅਸਲ ਵਿੱਚ ਇਹ ਜ਼ਿੰਦਗੀ ਦਾ ਅਸਲੀ ਰੰਗ ਈ ਐ। ਤਕਨੀਕ ਕਦੇ ਵੀ ਇਨਸਾਨੀਂ ਜਜ਼ਬਾਤਾਂ ਤੇ ਮਿਲਣ ਗਿਲਣ ਦੀ ਥਾਂ ਨਈਂ ਲੈ ਸਕਦੀ। ਮੋਬਾਇਲ ਸਿਰਫ ਸਾਡੀ ਸਹੂਲਤ ਲਈ ਹੋਣਾ ਚਾਹੀਦਾ ਐ ਸਾਡੀ ਜ਼ਿੰਦਗੀ ਇਦੇ ਕਾਬੂ ਪਾਉਣ ਲਈ ਨਈਂ ਹੋਣਾ ਚਾਹੀਦਾ।
ਹਾਂ, ਤੂੰ ਬਿਲਕੁਲ ਸਹੀ ਕਿਹਾ ਯਾਰ ਜੇਕਰ ਅਸੀਂ ਮੋਬਾਇਲ ਦੀ ਵਰਤੋਂ ਇੱਕ ਸਮੇਂ ਅੰਦਰ ਮਤਲਬ ਬੈਲੇੈਕ ਚ ਰੱਖੀਏ। ਤਾਂ ਮੈਨੂੰ ਲੱਗਦਾ ਇਹ ਸਭ ਈ ਸਭ ਤੋਂ ਵਧੀਆ ਦੋਸਤ ਤੇ ਮਦਦਗਾਰ ਹੋ ਸਕਦਾ ਆਪਣਾ, ਪਰ ਜੇ ਅਗਰ ਇਹੀ ਅਸੀਂ ਸਮੇਂ ਤੋਂ ਵੱਧ ਵਰਤੀਏ ਏਨੂੰ ਤਾਂ ਰਿਸ਼ਤਿਆਂ ਨੂੰ ਖਾਣ ਲੱਗ ਪੈਂਦਾ। ਤਾਂ ਇਹ ਇੱਕ ਸ਼ਰਾਬੀ ਬਣ ਜਾਂਦਾ ਐ।
ਬਿਲਕੁਲ ਅੱਜ ਦੀ ਇਸ ਗੱਲਬਾਤ ਤੋਂ ਬਾਅਦ ਮੈਂ ਫੈਸਲਾ ਕੀਤਾ ਐ ਕਿ ਮੈਂ ਹੁਣ ਹੁਣ ਤੋਂ ਹੀ ਮੈਂ ਫ਼ੋਨ ਦੀ ਵਰਤੋਂ ਘੱਟ ਕਰਾਂਗੀ ਤੇ ਜਦੋਂ ਪਰਿਵਾਰ ਜਾਂ ਦੋਸਤਾਂ ਨਾਲ ਹੋਵਾਂਗੀ। ਤਾਂ ਫੋਨ ਨੂੰ ਬਿਲਕੁਲ ਸਾਈਲੈਂਟ ਕਰਕੇ ਪਾਸੇ ਰੱਖ ਦਿਆਂਗੀ। ਚੱਲ ਫੋਨ ਨੂੰ ਹੁਣ ਜੇਬ ਵਿੱਚ ਪਾਉਂਦੇ ਆ ਤੇ ਚੱਲ ਕੇ ਚਾਹ ਪੀਂਦੇ ਆ ਤੇ ਨਾਲੇ ਆਮੋ-ਸਾਹਮਣੇ ਬੈਠ ਕੇ ਗੱਲਾਂ ਕਰਦੇ ਆਂ
ਹਾਂ ਯਾਰ ਇਹ ਤਾਂ ਚੱਲ ਕੋਈ ਚੱਲ ਨਹੀਂ ਆਂ, ਪਰ ਮੈਨੂੰ ਇਹ ਵੀ ਹੁੰਦਾ ਏ ਕਿ ਜਦੋਂ ਜਿਵੇਂ ਅਹ ਜਿਵੇਂ ਹੁਣ ਅਗਲੇ ਸਾਲ ਇਲੈਕਸ਼ਨ ਆਂਦੇ ਨੇਂ ਤਾਂ ਆਪਣੇ ਕਈ ਰਿਸ਼ਤੇਦਾਰ ਕੋਈ ਪਾਰਟੀ ਨੂੰ ਸਪੋਰਟ ਕਰਦੇ ਨੇਂ ਤੇ ਕੋਈ, ਕੋਈ ਪਾਰਟੀ ਨੂੰ ਸਪੋਰਟ ਕਰਦੇ ਨੇਂ ਤੇ ਉਹ ਫਿਰ ਵਟਸਐਪ ਤੇ ਉਹਦੇ ਸਟੇਟਸ ਲਾਣ ਲੱਗ ਜਾਂਦੇ ਨੇਂ, ਉਹਨਾਂ ਦੀ ਤਾਰੀਫ਼ਾਂ ਕਰਨ ਲੱਗ ਜਾਂਦੇ ਨੇਂ। ਅਤੇ ਉਹ ਕਈ ਪਰਿਵਾਰਕ ਮੈਂਬਰਾਂ ਨੂੰ ਪਸੰਦ ਨਈਂ ਆਂਦੀਆਂ ਤਾਂ ਮੈਨੂੰ ਲੱਗਦਾ ਐ ਵੀ ਉਦੋਂ ਵੀ ਮਤਲਬ ਲੜਾਈਆਂ ਦੇ ਕਾਰਨ ਵੱਧ ਜਾਂਦੇ ਨੇਂ, ਕਈ ਭਾਈਆਂ ਦੀ ਆਪ ਕੁਛ ਨੀਂ ਬਣਦੀ ਮੋਬਾਇਲ ਫੋਨਾਂ ਕਰਕੇ।
ਸਹੀ ਗੱਲ ਐ। ਇਹ ਪੋਲੀਟੀਸ਼ਨ ਏ ਜਿਹੜੀ ਬਹੁਤ ਗੰਦੀ ਐ। ਕਿਉਂਕਿ ਰਿਸ਼ਤੇਦਾਰਾਂ ਵਿੱਚ ਭੇਦ-ਭਾਵ ਪਾ ਦਿੰਦੀ ਐ, ਕਈ ਰਿਸ਼ਤੇਦਾਰ ਕਹਿੰਦੇ ਨੇਂ ਕਿ ਹਾਂ ਉਹਨਾਂ ਨੂੰ ਮੋਬਾਇਲ ਫੋਨ ਤੇ ਨੋਟੀਫਿਕੇਸ਼ਨ ਆ ਜਾਂਦੀ ਐ, ਜਿਆਦਾਤਰ ਲੋਕ ਰਿਸ਼ਤੇਦਾਰ ਜਾਂ ਲੋਕ ਇਹੀ ਦੇਖਦੇ ਨੇਂ ਵੀ ਹਾਂ, ਸਾਨੂੰ ਕਿਸ ਪਾਸਿਓ ਨਫ਼ਾ ਹੋ ਰਿਹਾ ਐ। ਤੇ ਕਈਆਂ ਨੂੰ ਦੂਜੀ ਪਾਰਟੀ ਤੋਂ ਹੋ ਰਿਹਾ ਹੁੰਦਾ ਐ ਤੇ ਉਹੀ ਜਿਹੜੀ ਪਾਰਟੀ ਵਗੈਰਾ ਦੇ, ਸਟੇਟਸ ਵਗੈਰਾ ਲਗਾ ਦਿੰਦੇ ਨੇਂ ਤੇ ਉਹਨਾਂ ਵਿੱਚ ਅਣਬਣ ਜਿਹੜੀ ਹੋ ਜਾਂਦੀ ਐ। ਕਿਉਂਕਿ ਉਹਨਾਂ ਨੂੰ ਕਈ ਵਾਰੀ ਸਹੂਲਤਾਂ ਨਹੀਂ ਮਿਲਦੀਆਂ ਜੋ ਦੂਜਿਆਂ ਨੂੰ ਮਿਲ ਚੁੱਕੀਆਂ ਹੁੰਦੀਆਂ ਹੈ। ਤਾਂ ਉਹਨਾਂ ਕਰਕੇ ਬਹੁਤ ਜ਼ਿਆਦਾ ਲੜਾਈ ਦੇ ਉਹ ਨੂੰ ਵੀ ਮਿਲਦੀ ਹੈ।
ਹਾਂ ਯਾਰ ਮੈਂ ਵੀ ਇਹੀ ਸੋਚਦਾ ਕਿ, ਚਲੋ ਮੋਬਾਇਲਾਂ ਦੇ ਫਾਇਦੇ ਤਾਂ ਹੈ। ਮਤਲਬ ਪਰਿਵਾਰ ਨੇੜੇ ਆਏ ਨੇ, ਆਪਾਂ ਜਦ ਮਰਜ਼ੀ ਗੱਲ ਕਰ ਲਈਏ। ਪਰ ਕਈ ਗੱਲਾਂ ਚ ਦੂਰ ਵੀ ਕੀਤਾ ਪਰਿਵਾਰ ਇਸਨੇ। ਇਹ ਸਾਡੇ ਨਾਲ ਵੀ ਹੋਈ ਆ। ਮੇਰੇ ਪਿਤਾ ਜੀ ਖੁੱਦ ਮੇਰੇ ਮਾਮੇ ਨਾਲ ਲੜ ਸੀ ਕਿਉਂਕਿ, ਉਹ ਕਿਸੇ ਹੋਰ ਪਾਰਟੀ ਨੂੰ ਸਪੋਰਟ ਕਰਦੇ ਨੇ। ਤੇ ਮੇਰੇ ਘਰ ਦੇ ਕਿਸੇ ਹੋਰ ਪਾਰਟੀ ਨੂੰ। ਤੇ ਉਹਨਾਂ ਦੀ ਵੀ ਆਪਸ ਇੱਕ ਵਾਰ ਲੜਾਈ ਹੋਈ ਸੀ। ਤੇ ਬੜੀ ਡੂੰਘੀ ਲੜਾਈ ਹੋ ਗਈ ਸੀ। ਤੇ ਸਭ ਨੇ ਬਹਿ ਕੇ ਸੁਲਝਾਈ ਸੀ। ਕੀ ਐਵੇਂ ਆਪਾਂ ਕਿਸੇ ਹੋਰ ਮਗਰ ਨਾ ਲੜੀਏ। ਇਹ ਆਪਸ ਹੀ ਬਹਿ ਕੇ ਗੱਲ ਸੁਲਦੀ ਸੀ। ਜੇ ਇਹ ਗੱਲ ਫੋਨਾਂ ਤੇ ਕਰੀ ਜਾਂਦੇ, ਤਾਂ ਇਹ ਗੱਲ ਵੱਜ ਜਾਣੀ ਸੀ। ਮੈਨੂੰ ਲੱਗਦਾ ਕਦੇ- ਕਦੇ ਆਪਸ ਚ ਬਹਿ ਕੇ ਵੀ, ਗੱਲਬਾਤ ਕਰਨੀ ਚਾਹੀਦੀ ਹੈ। ਆਪਾਂ ਨੂੰ ਸਾਰਾ ਕੁਛ ਮੋਬਾਇਲ ਫੋਨ ਤੇ ਨਹੀਂ ਛੱਡ ਛੱਡਣਾ ਚਾਹੀਦਾ।
ਬਿਲਕੁਲ ਸਹੀ ਕਿਹਾ ਤੂੰ। ਮੈਂ ਤੇਰੀ ਗੱਲ ਨਾਲ ਪੂਰੀ ਸਹਿਮਤ ਹਾਂ। ਮੋਬਾਇਲ ਫੋਨ, ਬਹੁਤ ਘੱਟ ਵਰਤੋਂ ਕਰਨੀ ਚਾਹੀਦੀ ਹੈ। ਮੋਬਾਇਲ ਫੋਨ ਦੀ। ਬੰਦਾ ਮੋਬਾਇਲ ਫੋਨ ਚਲਾਉਦਾ ਇੱਕ ਜਗਾ ਤੇ ਬੈਠ ਕੇ, ਬਸ ਉਹਨੂੰ ਚਲਾਏ ਹੀ ਜਾਂਦਾ। ਅਪਨਾ ਨਾ ਉਹ ਆਪਣੇ ਪਰਿਵਾਰ ਨੂੰ ਸਮਾਂ ਦੇ ਪਾਉਂਦਾ ਹੈ। ਨਾ ਆਪਣੇ ਦੋਸਤਾਂ ਨੂੰ ਸਮਾਂ ਦੇ ਪਾਉਂਦਾ ਹੈ। ਤੇ ਉਹ ਨਾ ਹੀ ਆਪਣੇ ਆਪ ਨੂੰ ਸਮਾਂ ਦੇ ਪਾਉਂਦਾ ਹੈ। ਬਸ ਉਹ ਇਸੇ ਵਿੱਚ ਹੀ ਉਲਝਾ ਰਹਿ ਜਾਂਦਾ ਏ।
ਹਾਂ ਯਾਰ, ਇਹ ਤਾਂ ਤੂੰ ਸਹੀ ਕਿਹਾ। ਚੱਲ ਮੈਨੂੰ ਲੱਗਦਾ ਆਪਣੀ ਵੀ ਹੁਣ ਮੋਬਾਇਲ ਤੇ ਬਹੁਤ ਗੱਲ ਹੋ ਗਈ। ਤੇ ਆਪਾਂ ਹੁਣ ਮੋਬਾਇਲ ਛੱਡੀਏ। ਤੇ ਆਪਾਂ ਕਿਤੇ ਮਿਲ ਕੇ, ਖਾਣ ਪੀਣ ਚੱਲਦੇ ਹਾਂ।
ਹਾਂ ਬਿਲਕੁਲ
ਚੱਲ ਫੇਰ ਮੈਂ ਤੇਰੇ ਕੋਲ ਆਨਾ। ਤੂੰ ਹੋ ਤਿਆਰ ਆਪਾਂ ਬਾਹਰ ਖਾਣ- ਪੀਣ ਚੱਲਦੇ ਹਾਂ। ਚਲੋ ਠੀਕ ਹੈ ਜੀ, ਸਤਿ ਸ੍ਰੀ ਅਕਾਲ।
ਠੀਕ ਹੈ ਜੀ। ਸਤਿ ਸ੍ਰੀ ਅਕਾਲ ਜੀ। ਹੂੰ। ਹਾਂ